ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ।
ਵਧੀਆ ਜੀ ਵਧੀਆ। ਤੁਸੀਂ ਦੱਸੋ ਠੀਕ ਹੋ।
ਹਾਂਜੀ, ਹਾਂਜੀ, ਸਭ ਵਧੀਆ। ਹੋਰ
ਚੱਲ ਰਿਹਾ ਸੀ, ਅੱਜ-ਕੱਲ੍ਹ
ਬਸ ਤੁਹਾਨੂੰ ਪਤਾ ਈ ਐ ਅੱਜ-ਕੱਲ੍ਹ ਬੱਚਿਆਂ ਨੂੰ ਛੁੱਟੀਆਂ ਹੋਈਆਂ ਹੋਈਆਂ ਤੇ ਬੱਚੇ ਅੱਜ-ਕੱਲ੍ਹ ਇਹ ਬਣਾ ਦੋ, ਤੁਸੀਂ ਇਹ ਬਣਾ ਦੋ।
ਹਾਂਜੀ ਉਹੀ ਐ ਨਾਂ ਘਰੇ ਤਾਂ ਹਾਂ, ਘਰੇ ਤਾਂ ਬੱਚੇ ਨਾਂ ਸਾਰਾ ਦਿਨ ਖਾਣ ਨੂੰ ਲੱਭਦੇ ਰਹਿੰਦੇ। ਥੋੜੀ-ਥੋੜ੍ਹੀ ਦੇਰ ਬਾਅਦ ਕਿ ਸਾਨੂੰ ਕੁ ਬਣਾ ਕੇ ਦੋ ਕੁਝ।
ਸਹੀ ਗੱਲ ਏ, ਬਿਲਕੁਲ ਸਹੀ ਗੱਲ ਐ। ਤੇ ਬੱਚੇ ਸਕੂਲ ਚਲੇ ਜਾਂਦੇ ਫਿਰ ਬੱਚੇ ਥੋੜਾ ਜਿਹਾ ਬੀ ਪਿੱਛੋਂ ਦੇ ਨਾਂ ਹੁੰਦਾ ਸੀ ਕਿ ਚਲੋ ਇਹਨਾਂ ਨੇ ਦੋ ਵਜੇ ਆਣਾ ਵੈ। ਕਿ ਦੋ ਵਜੇ ਚਲੋ ਜੋ ਵੀ ਬਣਿਆ ਹੋਏਗਾ ਤੋ ਖਾ ਲੈਂਦੇ ਨੇਂ। ਘਰ ਬੈਠੇ ਨੇਂ ਆਏ ਦਿਨ ਨਈ ਚੀਜ਼ ਉਹਨਾਂ ਨੂੰ ਚਾਹੀਦੀ ਖਾਣ ਲਈ, ਕਦੀ ਕੁਛ ਕਦੇ। ਹਾਂ
ਦੀਆਂ ਹਾਂਜੀ ਹਾਂਜੀ, ਤੁਸੀਂ ਸਭ ਕੁਛ ਹੀ ਘਰੇ ਬਣਾ ਲੈਂਦੇ ਹੋ।
ਹਾਂ ਬਣਾ ਹੀ ਲਈਦਾ ਆਲਮੋਸਟ ਕਰ ਹੀ ਲਈਦਾ ਕੰਮ ਨਾਂ ਸਾਰਾ ਮਤਲਬ। ਕਿ ਮੈਨੂੰ ਇਹੀ ਹੁੰਦਾ, ਕਿ ਮੇਰੇ ਬੱਚੇ ਬਾਹਰੋਂ ਘੱਟ ਖਾਣ ਤੇ ਘਰ। ਜ਼ਿਆਦਾ ਹਾਂ
ਬਲਕਿ ਸਹੀ ਗੱਲ ਹੈ, ਜੀ ਹਾਂ ਬਾਹਰ ਦਾ ਐਵੇਂ ਨਾ ਬਾਹਰ ਦਾ ਬ ਚਲੋ ਖ਼ਰਾਬ ਵੀ ਕਰਦਾ ਸਾਫ ਸਫਾਈ ਵੀ ਨਹੀਂ ਹੁੰਦੀ ਘਰ ਦਾ ਬਣਿਆ ਚਲੋ। ਆਪਣਾ ਇਹ ਥੋੜਾ ਸੰਤੁਸ਼ਟੀ ਹੋ ਜਾਂਦੀ ਕਿ ਬੱਚੇ।
ਹਾਂ ਹਾਈਜੀਨ ਫੂਡ ਹੁੰਦਾ ਨਾ ਦਾ ਮਤਲਬ ਤੁਸੀਂ ਸਾਫ਼ ਸੁਥਰਾ ਬਣਿਆ ਹੁੰਦਾ ਸਾਨੂੰ ਪਤਾ ਅਸੀਂ ਕਿਹੜਾ ਤੇਲ ਯੂਜ ਕਰ ਰਹਾ, ਕਿਹੜਾ ਨਹੀਂ ਕਰ ਰਹੇ ਬਾਹਰ ਤਾਂ ਤੁਹਾਨੂੰ ਪਤਾ ਹੀ ਹੈ। ਇੱਕ ਤੇਲ ਨੂੰ ਬਾਹਰ ਵਾਰ ਵਾਰ ਵਾਰ ਯੂਜ ਕਰਦੇ ਨੇ ਕੋਈ ਕਾਲਾ ਤੇਲ ਵਾਰ।
ਜਾਂਦੇ ਨੇ ਬਿਲਕੁਲ ਸਹੀ ਗੱਲ ਤੁਹਾਡੀ ਅੱਛਾ ਫੇਰ ਤੁਸੀਂ ਕਿੱਦਾਂ ਬਣਾਉਦੇ ਜੇ
ਅੱਜ ਮੈਂ ਇੱਕ ਆਲੂ ਦੀ ਟਿੱਕੀ ਬਣਾਈ ਸੀ। ਆਲੂ ਦੀ ਨਾ ਮੈਨੂੰ ਸਪੈਸ਼ਲ ਗੈਰਸ ਬੱਚੇ ਕਹਿੰਦੇ ਮੰਮਾ ਉਹ ਬਣਾ ਕੇ। ਕਿ ਦਿਉ ਸਾਨੂੰ ਤੇ ਮੈਂ ਉਹੀ ਅੱਜ ਟਰਾਈ ਕੀਤਾ ਸੀ ਹਾਂ ਕੁਛ ਨੀ ਮੈਂ ਨਾ ਆਲੂ ਨੂੰ ਬੋਇਲ ਕਰਕੇ ਨਾ ਅੱਛੀ ਤਰ੍ਹਾਂ ਬੋਇਲ ਕਰ ਲਿਆ ਉਹਨੂੰ ਫਿਰ ਉਸ ਤੋਂ ਬਾਅਦ ਹਾਂ ਉਬਾਲ ਲਿਆ। ਉਸ ਤੋਂ ਬਾਅਦ ਉਹਨੂੰ ਨਾ ਇੱਕ ਕਟੋਰੇ ਦੇ ਵਿੱਚ ਜਿਵੇਂ ਛਿਲਕੇ ਰੰਗ ਦਿੱਤਾ। ਫਿਰ ਸਮੈਸ਼ ਕਰ ਲੈਣਾ ਪੂਰਾ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਨਾ। ਮੈਂ ਨਾ ਮਤਲਬ ਛੋਲਿਆਂ ਦੀ ਦਾਲ ਵੀ ਮਿਕਸ ਕਰਨੀ ਹੈ ਮੈਂ ਤੇ ਛੋਲਿਆਂ। ਦਾਲ ਮਿਕਸ ਕਰਕੇ ਬਣਾਏ ਅੱਜ ਨਾ ਛੋਲਿਆਂ ਦਾਲ ਥੋੜ੍ਹੀ ਜਿ ਉਬਾਲ ਕੇ ਨਾ ਹਲਕੀ ਜਿਹੀ ਮਤਲਬ ਪ੍ਰੈਸ਼ਰ ਹਲ ਜਾਂ ਪ੍ਰੈਸ਼ਰ ਦੇਣਾ ਮਤਲਬ ਜ਼ਿਆਦਾ ਨੀ ਦੇਣਾ ਤੇ ਹਾਂ ਜ਼ਿਆਦਾ ਨੀ ਹਾਂ ਮਤਲਬ ਦਾਲ ਖੜੀ ਖੜੀ ਰਹੇ ਮਤਲਬ ਮਿਕਸ ਨਾ ਹੋਏ ਬਿਲਕੁਲ ਵੀ, ਹਾਂ ਉਹਨੂੰ ਉਹਨੂੰ ਨਾ ਮੈਂ ਫਿਰ ਆਲੂ ਦੇ ਵਿੱਚ ਮਿਕਸ ਕਰ ਲਿਆ ਉਸ ਤੋਂ ਬਾਅਦ ਉਹਦੇ ਵਿੱਚ ਸਾਰੇ ਮਸਾਲੇ ਵਗੈਰਾ ਜਿਵੇਂ ਨਮਕ ਪਾ ਲਿਆ ਲਾਲ ਮਿਰਚ ਪਾ ਲਈ, ਸੁੱਕਾ ਧਨੀਆ ਪਾ ਲਿਆ, ਹਰੀ ਮਿਰਚ ਪਾ ਲਈ ਤੁਸੀਂ। ਇਹ ਚੀਜ਼ਾਂ ਨੂੰ ਪਾ ਕੇ ਨਾ ਉਸ ਤੋਂ ਬਾਅਦ ਮੈਂ ਨਾ ਉਹਦੇ ਵਿੱਚ। ਮਤਲਬ ਚਾਵਲ ਚਾਵਲ ਦਾ ਆਟਾ ਨੀ ਹੁੰਦਾ। ਚਾਵਲ ਦਾ ਆਟਾ ਵੀ ਮਤਲਬ ਹਾਂ ਹਾਂਜੀ ਹਾਂਜੀ। ਉਹ ਵੀ ਮਿਕਸ ਕੀਤਾ ਵਿੱਚ ਥੋੜਾ ਜਿਹਾ ਤੇ ਹਲਕਾ ਜਿਹਾ। ਬੇਕਿੰਗ ਸੋਡਾ ਪਾ ਕੇ ਤੇ ਉਹਨੂੰ ਮਤਲਬ ਮੈਂ ਥੋੜਾ ਜਿਹਾ ਨਾ ਅ ਪੂਰਾ ਮਤਲਬ ਡੋ ਬਣਾ ਕੇ ਥੋੜਾ ਅੱਧੇ ਘੰਟੇ ਵਾਸਤੇ ਰੱਖ ਦਿੱਤਾ ਉਸ ਤੋਂ ਬਾਅਦ ਮੈਂ ਮਤਲਬ ਉਸ ਤੋਂ ਬਾਅਦ ਤੁਹਾਨੂੰ ਪਤਾ ਜਿਹੜੀ ਟਿੱਕੀ ਦੀ ਸ਼ੇਪ ਲੈ ਕੇ ਤੇ ਹਾਂ। ਹਾਂ ਤੇਲ ਜ ਤਾ ਗਿਆ ਅਗਰ ਦੇਖੋ ਜੇ ਬੱਚ ਜੇ ਮਤਲਬ ਸੈਲੋ ਫਰਾਈ ਖਾਂਦੇ ਨੇ ਤੇ ਤੁਸੀਂ ਉਹ ਵੀ ਕਰ ਸਕਦੇ ਹੋ ਮਤਲਬ ਹਲਕੀ ਕੱਲ ਕੇ ਤੇਲ ਤੇ ਅਗਰ ਤੁਸੀਂ ਡੀਪ ਫਰਾਈ ਕਰਨੀ ਹੈ ਡੀਪ ਫਰਾਈ ਵਾਲੀ ਕਰ ਲੳ ਮੇਰੇ ਬੱਚੇ ਤੇ ਡੀਪ ਫਰਾਈਗ ਵਾਲੀ ਖਾਂਦੇ ਨੇ, ਮੈਂ ਡੀਪ ਫਰਾਈੰਗੀ ਬਣਾ ਦਿੱਤੀ, ਕਿ ਪੂਰੀ ਤਰ੍ਹਾਂ ਅੰਦਰੋਂ ਪੱਕ ਗਈ। ਉਸ ਤਰਾ ਨਾ ਸਾਲੂ ਫਰਾਈੰ ਦੇ ਵਿੱਚ ਇਹ ਹੁੰਦਾ, ਕਿ ਉਥਰੋ ਕੱਚੀ ਕੱਚੀ ਰਹਿ ਜਾਂਦੀ ਆ ਹਾਂਜੀ, ਹਾਂਜੀ
ਦੀਆ ਉਹ ਇੰਨੇ ਬੱਚੇ ਕਿੱਥੇ ਸਬਰ ਕਰਦੇ ਨੇ ਅੱਜ
ਬਸ ਬਸ ਬਸ ਉਹੀ ਨਾ ਤੇ, ਉਵੇਂ ਬਣਾ ਦਿੰਦੇ ਬੜੀ ਅੱਛੀ ਬਣੀ ਹੈ। ਕਿਸੇ ਨੇ ਬੰਨ੍ਹ ਵਿੱਚ ਖਾ ਲਈ, ਕਿਸੇ ਨੇ ਇਸ ਤਰ੍ਹਾਂ ਹੀ ਟਿੱਕੀ ਖਾ ਲਈ ਮਤਲਬ, ਜਿਵੇਂ ਜਿਵੇਂ ਕਿਸੇ ਨੂੰ ਸਹੀ ਲੱਗਾ। ਉਸ ਤਰ੍ਹਾਂ ਉਸ ਤਰ ਖਾ ਲਈ ਉਹਨੇ ਟਿੱਕ
ਨੇ ਛੋਲੇ ਘਰੇ ਬਣੇ ਹੁਣ ਬੱਚੇ ਛੋਲਿਆਂ ਨਾਲ ਖਾ ਲੈਂਦੇ ਆ ਚਲੋ ਐਵੇਂ ਚੰਗੀ ਚੀਜ਼ ਖਾਣ ਆਪਾਂ ਤੇ ਹੀ ਕਹਿੰਦੇ ਆ ਬੱਚੇ ਅਸੀਂ ਤਾਂ ਆਪ ਮੇਰਾ ਕਾਕਾ ਹੈਗਾ ਮੈਂ ਉਹਨੂੰ ਘਰ ਦਹੀਂ ਬਣਾ ਕੇ ਦਿੰਦੇ ਹਾਂ ਕਿ ਕਦੇ ਕਹਿ ਪੀਜ਼ਾ ਬਣਾ ਦੋ ਪੀਜ਼ਾ ਵੀ ਅਸੀਂ ਤਾਂ ਰੋਟੀ ਤੇ ਹੀ ਬਣਾ ਦਿੰਨੇ ਹਾਂ ਕਿ ਚਲੋ
ਅੱਛਾ ਪੀਜ਼ਾ ਕਿਸ ਤਰ੍ਹਾਂ ਤੁਸੀਂ ਮਤਲਬ ਕਿਵੇਂ ਬਣਾਉਂਦੇ ਹੋ?
ਬਸ ਦੇਖੋ ਜੀ ਆਪਾਂ ਰੋਟੀ ਫੁਲਕਾ, ਜਿਵੇਂ ਬਣਾਣੇ ਬਣਾ ਲਿਆ ਉਹਦੇ ਤੇ ਮੈਂ ਤਾਂ ਦੇਖੋ ਜੀ ਦਹੀਂ ਨਾਲ ਹੀ ਬਣਾ ਦਿੰਦੀ ਹਾਂ ਦਹੀਂ ਦੇ ਵਿੱਚ ਸਬਜ਼ੀਆਂ ਕੱਟ ਕੇ ਲਗਾ ਕੇ ਤੇ ਫੇਰ ਉਹਨੂੰ ਏਅਰ ਫਰਾਇਰ ਚ ਲਗਾ ਦੇਣੀ ਆ ਥੋੜੀ ਦੇਰ, ਦੇਖੋ ਜੀ ਹੈਲਥੀ ਤਾ ਹੈਲਥੀ ਆ। ਹੋਰ ਏਦਾਂ ਬੱਚੇ ਖੁਸ਼ ਹੋ ਕੇ ਖਾ ਲੈਂਦੇ ਹੈ ਮੇਰੇ ਵਾਲੇ ਮੈਨੂੰ ਤਾਂ ਹਜੇ ਬਾਹਰ ਦਾ ਨਾ ਇੰਨਾ ਪਤਾ ਨੀ ਗਾ ਅਸੀਂ ਨੀ ਬਾਹਰ ਦਾ ਜ਼ਿਆਦਾ ਉਹਨੂੰ ਖਵਾਉਂਦੇ ਅਸੀਂ ਘਰੇ ਹੀ ਉਹਨੂੰ ਜਿਵੇਂ ਕਦੇ ਮੈਗੀ ਕਹਿ ਦੇ ਤੇ ਮੈਂ ਉਹਨੂੰ ਆਟੇ ਦੀਆਂ ਸੇਵੀਆਂ ਦੇ ਦੇਣੀ ਆ ਕਹਾਂਗੀ ਬੇਟਾ ਆਹੀ ਮਹਿੰਗੀ ਹੈ ਹਾਂ
ਬੱਚਾ ਘਰ ਦੀ ਚੀਜ਼ਾਂ ਖਾ ਕਿਉਂਕਿ ਪਤਾ ਕੀ ਬੱਚਾ ਤੁਹਾਡੇ ਘਰ ਦਾ ਕਿਉਂ ਗਿੱਜ ਗਿਆ ਖਾਣਾ ਕਿਉਂਕਿ ਤੁਸੀਂ ਬਾਹਰ ਦਾ ਜਾ ਖਾਂਦੇ ਨਹੀਂ ਹੋਗੇ ਨਾ। ਜਿਵੇਂ ਵੱਡੇ ਨੀ ਖਾਣੀ ਤੇ ਛੋਟੇ ਮੋਲ ਇਹੀ ਕਰਦੇ ਕਿ ਹਾਂ ਬਸ ਤੇ ਬੱਚੇ ਦਾ ਧਿਆਨ ਹੀ ਨਹੀਂ
ਜੀਵਨ ਵਾਲਾ ਹੀ ਮਤਲਬ ਨਾ ਚ ਸਾਦਾ ਜੀਵਨ ਹੀ ਮੈਨੂੰ ਪਸੰਦ ਹੈ ਮੈਂ ਆਪਣੇ ਬੱਚੇ ਨੂੰ ਵੀ ਉਦਾਂ ਹੀ ਲਗਾਇਆ ਹੋਇਆ ਹੈਗਾ ਕਿ ਨਹੀਂ ਬਾਹਰ ਦਾ ਅਸੀਂ ਕਦੇ ਉਹ ਪੈਕਟ ਪੂਕਟ ਵੀ ਖਾਏ ਤੇ ਅਸੀਂ ਉਹਨੂੰ ਨਾ ਕਰੀਮ ਮਤਲਬ ਚਿਪਸ ਆਲੂ ਵਾਲੀ ਬਣਾ ਦਿੰਨੇ ਕਿ ਬੇਟੇ ਇਹੀ ਕੁਛ ਹੁੰਦੇ ਵਿੱਚ ਹੁੰਦਾ। ਇਹੀ ਤੁਸੀਂ ਖਾ ਲੋੋ।
ਨਹੀਂ ਬਹੁਤ ਅੱਛੀ ਗੱਲ ਹੈ ਤੇ ਮੈਨੂੰ ਬੜਾ ਅੱਛਾ ਲੱਗਾ ਕਿ ਮਤਲਬ ਤੁਸੀਂ ਇਸਦਾ ਘਰ ਦਾ ਹੀ ਬਣਾ ਕੇ ਕਿਹਨੂੰ ਦੇ ਰਹੇ ਹੋ ਖਾਣ ਵਾਸਤੇ ਕਿਹਨੂੰ ਬਾਹਰ ਦਾ ਪਤਾ ਹੀ ਚੱਲਦਾ ਹਾਂ।
ਚ ਅੱਜ ਨੌ ਸਾਲਾਂ ਦਾ ਹੋ ਗਿਆ ਉਹਨੂੰ ਅੱਜ ਤੱਕ ਮੈਗੀ ਦਾ ਟੇਸਟ ਹੀ ਨਹੀਂ ਪਤਾ ਕੀ ਕੀ ਹੁੰਦਾ ਹਾਂ ਅਸੀਂ ਹੁਣ ਜਿਵੇਂ ਨਹੀਂ ਨਹੀਂ ਅਸੀਂ ਨਾ ਅਸੀਂ ਉਹਨੂੰ ਪਾਇਆ ਹੀ ਨਹੀਂ ਹੋਇਆ ਉਹਨੂੰ ਕਹਿੰਦਾ ਕਿ ਆਹੀ ਮਹਿੰਗੀ ਹੈ ਇਹੀ ਖਾਣੀ ਹੈ। ਇਹੀ ਚੀਜ਼ ਉਹੀ ਹੁੰਦੀ ਹੈ ਹਾਂ, ਉਹੀ ਨਾ ਫਿਰ ਜਿਵੇਂ ਆਪਾਂ ਬੱ ਬੱਚੇ ਨੂੰ ਸਿਖਾ ਲਾਗੀ ਓਦਾਂ ਦੇਖੋ ਜੀ ਤੁਸੀਂ ਬਾਹਰ ਦਾ ਖਾਂਦੇ ਜੇ ਬੱਚੇ ਕਈ ਆਪਾਂ ਦੇਖਦੇ ਹਾਂ ਕਈਆਂ ਦੇ ਬੱਚੇ ਖਾਂਦੇ ਨੇ ਫਿਰ ਉਹ ਓਵੇਂ ਦੀਆਂ ਬਿਮਾਰੀਆਂ ਬਾਅਦ ਚ ਝੱਲਣੀਆਂ ਤਾਂ ਮਾਂ
ਮਾਂ ਪਿਓ ਨੂੰ ਪੈਂਦੀਆਂ ਸਹੀ ਗੱਲ ਬਿਲਕੁਲ ਠੀਕ ਕਹਿ ਰਹੇ ਹੋ ਐ ਪਿੱਛੇ ਸਾਡੇ ਵੀ ਨਾ ਤੇਲ ਸਾਡੇ ਨੋਨ ਦੇ ਵਿੱਚ ਹੀ ਨਾ ਬੱਚਾ ਮੈਗੀ ਮਤਲਬ ਡੇਲੀ ਵਿੱਚ ਹੀ ਖਾਂਦਾ ਸੀ। ਇੰਨੀ ਮੈਗੀ ਖਾਂਦਾ ਸੀ ਡੇਲੀ ਦੇ ਵਿੱਚ ਮਤਲਬ ਉਹਦੇ ਪੇਟ ਦੇ ਵਿੱਚ ਨਾ ਜਿਹਵੇੇ ਗਟ ਨਹੀਂ ਬਣ ਜਾਂਦੀ ਉਹ ਬਣ ਗਈ ਸੀ।
ਹਾਂ ਉਹ ਬਣ ਗਈ ਸੀ ਉਹਦੇ ਨਾ ਪੇਟ ਚ ਹਰ ਟਾਈਮ ਦਰਦ ਦਰਦ ਦਰਦ ਉਹ ਪੜ੍ਹਾਈ ਵੀ ਕਰਨ ਬੈਠਦਾ ਸੀ ਨਾ ਤੇ ਉਹ ਹਾਂ ਜੰਮ ਜਾਂਦੀ ਆ।
ਕਿਉਂਕਿ ਬੱਚੇ ਨਾ ਉਤੋਂ ਪਾਣੀ ਪੀਨੋ ਨੀ ਹਟਦੇ। ਹੁਣ ਗਰਮੀ ਦਾ ਮੌਸਮ ਹੈ ਉਹ ਜ ਠੰਡੇ ਪਾਣੀ ਮੰਗਦੇ ਹੈ। ਤੇ ਉਹ ਬੜਾ ਐਵੇਂ ਮਤਲਬ ਧਿਆਨ ਰੱਖਣਾ ਪੈਂਦਾ ਬੱਚਿਆਂ ਦਾ ਆਪਾਂ ਕਹਿਣ ਨੂੰ ਕਹਿ ਦਈਏ ਕਿ ਬੱਚੇ ਵੱਡੇ ਹੋ ਗਏ ਪਰ ਬੱਚੇ ਉਹੀ ਹੈ ਨਾ ਆਪਣੀ ਗਰਾਨੀ ਚ ਰਹਿਣ ਤਾਂ ਚੰਗੀ ਹੈ। ਸਿਹਤਾਂ ਚੰਗੀਆਂ ਰਹਿਣ ਗੀਆਂ ਤੇ ਇਹ ਅੱਗੋਂ ਆਪਦਾ ਭਵਿੱਖ ਸੋਹਣਾ ਬਣਾਣ।
ਮਾਂ ਤਾਂ ਵੀ ਸਹੀ ਗੱਲ ਹੈ ਹਾਂ ਸਿਹਤ ਨਹੀਂ ਚੰਗੀ ਪਤਾ ਕੀ ਸਿਹਤ ਅੱਛੀ ਹੋਏਗੀ ਬੱਚਾ ਪੜ੍ਹਨ ਚ ਵੀ ਧਿਆਨ ਦੇਣ ਨਹੀਂ ਸੋਚਣਗੀ ਬੱਚੇ ਦਾ ਪੜ੍ਹਨ ਚ ਵੀ ਧਿਆਨ ਨੀ ਲੱਗਦਾ ਅੱਜ ਕੱਲ ਉਹ ਤੁਹਾਨੂੰ ਪਤਾ ਹੈ ਇਹ ਚੀਜ਼ਾਂ ਖਾ ਖਾ ਨਾ ਬਾਹਰ ਦੀ ਫਾਸਟ ਫੂਡ ਖਾ ਖਾ ਕੇ ਬੱਚਿਆਂ ਦਾ ਇੱਕ ਤੇ ਦਿਮਾਗ ਵੀ ਚੱਲਣਾ ਬੰਦ ਹੋ ਗਿਆ ਪੜ੍ਹਾਈ ਇਹਨਾਂ ਨੂੰ ਨਾ ਮਤਲਬ ਲਰਨਿੰਗ ਪਾਵਰ ਖਤਮ ਹੀ ਹੋ ਗਿਆ। ਹਾਂ ਮੋਟਾਪਾ ਤੇ ਵੱਖਰੇ ਹਾਂ ਲਰਨਿੰਗ ਪਾਵਰ ਖ਼ਤਮ ਹੋ ਗਈ ਉਹਨਾਂ ਦੀ।
ਬਿਲਕੁਲ ਹਾਂ, ਦਿਮਾਗ ਮੋਟੇ ਹੋ ਜਾਂਦੇ ਆ ਜੀ। ਫਿਰ ਖਾਧਾ ਵੀ ਤਾਂ ਮੈਦਾ ਨਾ ਕੋਈ ਢੰਗ ਦੀ ਚੀਜ਼ ਹੁਣ ਸਾਡੇ ਵਾਲਾ ਕਦੇ ਨਹੀਂ ਰੋਟੀ ਖਾਏਗਾ ਤੇ ਮੈਂ ਘਿਓ ਸ਼ੱਕਰ ਦੀ ਚੂਰੀ ਕੁੱਟ ਦਿੰਨੀ ਹਾਂ ਦੋ ਲੱਡੂ ਲੱਡੂ ਬਣਾ ਕੇ ਬੱਚੇ ਨੂੰ ਦੇ ਤੇ ਉਹ ਪੇਟ ਭਰ ਗਿਆ ਬਸ ਸਾਡਾ ਤਾਂ ਪਿੰਡਾਂ ਵਾਲਾ ਮਾਹੌਲ ਹੈ ਜੀ। ਘਰ ਦੇ ਵਿੱਚ ਮੈਂ ਆਪਦੇ ਬੱਚੇ ਨੂੰ ਨਾ ਚਾਹੇ ਰਹੀਏ ਅਸੀਂ ਸ਼ਹਿਰ ਚ, ਪਰ ਮੈਂ ਮਾਹੌਲ ਪਿੰਡਾਂ ਵਾਲਾ ਹੀ ਲਾਇਕ ਕਰਦੀ ਆ ਤੇ ਮੈਂ ਉਹਨੂੰ ਕਹਾਂਗੀ ਆਪਾਂ ਉਸੇ ਵਧੀਆ ਅਸੀਂ ਤੰਦੂਰ ਤੇ ਰੋਟੀ ਰੋਟੀ ਲਾ ਲੈਣੀ, ਕਦੇ ਉਹਨੂੰ ਜਿਵੇਂ ਹੁਣ ਬੱਚੇ ਕਹਿੰਦੇ ਸਾਨੂੰ ਨਾਨ ਖਾਣਾ, ਅਸੀਂ ਕੁਲਚੇ ਖਾਣੇ ਤਾਂ ਘਰੇ ਹੀ ਉਹਨੂੰ ਆਲੂ ਵਾਲੀ ਪਰੋਂਂਠੀ ਤੰਦੂਰ ਤੇ ਲੈ ਦੇ ਬੇਟਾ ਆਹੀ ਦੇਖੋ ਉੱਥੇ ਨਾਨ ਮਿਲਦਾ ਆਹੀ ਤਾਂ ਮਿਲਦਾ ਗਾ ਉੱਥੇ ਆਪ ਆਪਾਂ ਮੈਦੇ ਵਾਲਾ ਖਾਣਾ, ਘਰੇ ਆਪਾਂ ਇੱਥੇ ਆ ਵਾਲਾ
ਹਾਂ, ਸਹੀ ਗੱਲ ਐ, ਕਿਉਂਕਿ ਮੇਰੇ ਵੀ ਘਰ ਦੇ ਬੱਚੇ ਕਹਿੰਦੇ ਪਏ ਸੀ ਕਿ ਦੋ ਕਹਿੰਦੇ ਬਰਗਰ ਖਾਣਾ ਬਰਗਰ ਖਾਣਾ, ਮੈਂ ਕੀ ਕੀਤਾ ਕਿ ਘਰ ਹੀ ਮੈਂ ਕਿਹਾ ਟਿੱਕੀ ਬਣਾ ਦਿੰਨੀ ਆ। ਉਪਰੋਂ ਬੰਨ ਲਗਾ ਕੇ ਹਲਕਾ ਜਾ ਉਹੀ ਖਾ ਲੋ ਤੁਸੀਂ ਓਹੀ ਟਿੱਕੀ ਹੋ ਓਹੀ ਬਣ ਟਿੱਕੀ ਬਣ ਗਈ, ਹਾਂ ਹਾਂ ਹਾਂਜੀ ਹਾਂਜੀ
ਆਪਦੇ ਬੇਟੇ ਨੂੰ ਬਣਾ ਕੇ ਦਾਂਗੀ ਤੇ ਟਿੱਕੀ ਵਧੀਆ ਹੋਰ ਟੀਫਨ ਚ ਵੀ ਬੰਦਾ ਬੱਚਾ ਇਹ ਆਰਾਮ ਨਾਲ ਲੈ ਜਾਵੇ, ਕਿਉਂਕਿ ਇਹ ਕੋਈ ਉਹ ਖਰਾਬ ਹੋਣ ਵਾਲੀ ਚੀਜ਼
ਖ਼ਰਾਬ ਹੋਣ ਵਾਲੀ ਚੀਜ਼ ਹੈ, ਪਤਾ ਕੀ ਹੈ ਇਹ ਵੀ ਨਾ ਜਿਹੜੇ ਬੱਚੇ ਖਾਂਦੇ ਆ ਨਾ ਮਤਲਬ ਬਾਹਰ ਦੀ ਚੀਜ਼ਾਂ ਖਾਂਦੇ ਇਹ ਮਾਂ ਪਿਓ ਦੇ ਕਰਕੇ, ਮਤਲਬ ਜਿਵੇਂ ਮਾਂ ਪਿਓ ਵਰਕਿੰਗ ਹੈਗੇ ਆ ਤਲ ਦੇ, ਤੁਹਾਨੂੰ ਪਤਾ ਹੀ ਹੈ ਸ਼ਹਿਰਾਂ ਚ ਸਾਰੇ ਮਾਪ ਸਵੇਰੇ ਜਾਂਦੇ ਨੇ ਸ਼ਾਮੀ ਆਉਂਦੇ ਨੇ ਵਾਪ ਬਸ ਤੇ ਤੁਹਾਨੂੰ ਪਤਾ ਹੀ ਐ ਬੱਚਿਆਂ ਦਾ ਪਿੱਛੋਂ ਕੇਅਰ ਕਰਨਾ ਵਾਲਾ ਕੋਈ ਹੈ ਨਹੀਂ ਐ, ਜੋ ਬਣਾ ਤਾਂ ਜੇ ਘਰ ਬਣਿਆ ਹੋਇਆ ਨਹੀਂ ਪਸੰਦ ਆਇਆ, ਚਲੋ ਜੀ ਬਾਹਰੋਂ ਦੀ ਕਰ ਲੋ ਹਾਂ, ਅੱਜ ਕੱਲ ਤੁਹਾਨੂੰ ਪਤਾ ਔਨਲਾਈਨ ਸਿਸਟਮ ਹਰ
ਸਿਸਟਮ ਨੇ ਬੱਚੇ ਮੰਗਵਾਉਂਦੇ ਨੇ, ਸਹੀ ਗੱਲ ਐ ਸਹੀ ਗੱਲ ਭੈਣ ਜੀ ਜਿਹੜੀ ਆਪਾਂ ਆਪਦੇ ਬੱਚੇ ਬਚੇ ਨੂੰ ਹੱਥ ਨਾ ਚੀਜ਼ ਦੇਣੀ, ਦੇਖੋ ਜੀ ਵੱਡੇ ਹੋ ਕੇ ਤੇ ਇਹਨਾਂ ਨੇ ਆਪਣੀਆਂ ਮਰਜ਼ੀਆਂ ਹੀ ਕਰਨੀਆਂ ਜਿੰਨੀ ਦੇਰ ਆਪਾਂ ਆਪਣੇ ਹਾਂ ਜਦੋਂ ਤੱਕ ਆਪਣੇ ਹੱਥਾਂ 'ਚ ਬੱਚਿਆਂ ਨੇ ਮੈਂ ਤਾਂ ਕਹਿੰਦੀ ਹਾਂ ਬੱਚਿਆਂ ਨੂੰ ਬੜੇ ਚੰਗੇ ਤਰੀਕੇ ਨਾਲ ਪਾਲਣਾ ਚਾਹੀਦਾ ਦੇਖੋ ਇਹਨਾਂ ਨੇ ਕੱਲ ਨੂੰ ਆਪਾਂ ਨੂੰ ਸੰਭਾਲਨਾ ਜੇ ਇਹਨਾਂ ਦੇ ਸਰੀਰ 'ਚ ਤਾਕਤ ਹੋਣਗੇ ਤਾਂ ਆਪਾਂ ਨੂੰ ਸੰਭਾਲਣਗੇ ਹਾ, ਮੈਂ ਤਾਂ ਆਪ ਹੁਣ ਅਸੀਂ ਘਰੇ ਗਰਮੀ ਦੇ ਵਿੱਚ ਕਦੇ ਪੁਦੀਨੇ ਵਾਲੀ ਲੱਸੀ ਬਣਾ ਲਈ। ਦੀ ਐ, ਕਦੇ ਮਿੱਠੀ ਵੀ ਬਣਾ ਲਈਦੀ ਐ। ਕਿ ਹੁਣ ਦੇਖੋ ਕਿੰਨਾ ਗਰਮੀ ਦਾ ਸਮਾਂ ਐ ਤੇ ਲੂ ਚੱਲਦੀ ਏ ਬਾਹਰ। ਤੇ ਬੱਚਿਆਂ ਨੂੰ ਉਹੀ ਕਈਆਂ ਦੇ ਘਰਾਂ 'ਚ ਮੈਂ ਦੇਖਦੀ ਹਾਂ ਜੀ ਬੱਚੇ ਸਾਰਾ ਦਿਨ ਹੀ ਕੋਲਡ ਡਰਿੰਕ ਲੈ ਕੇ ਬੈਠੇ ਰਹਿੰਦੇ ਆ, ਝੱਟ ਬਾਅਦ ਦੇ ਦੋ ਕੋਲਡ ਡਰਿੰਕ ਦੇ ਦੋ।
ਨਹੀਂ ਇਹ ਬੜੀ ਗ਼ਲਤ ਗੱਲ ਹੈਗੀ ਬੱਚੇ ਵਾਸਤੇ ਉਹੀ ਨਾ, ਦਹੀ ਦੀ ਮੈਂ ਕਹਿੰਦੀ ਆ ਦਹੀਂ ਦੀ ਕਟੋਰੀ ਹਾਂ ਦਹੀਂ ਦੀ ਕਟੋਰੀ ਰੋਜ਼ ਇੱਕ ਬੱਚੇ ਨੂੰ ਦਿਓ ਹਾਂ ਬਸ, ਠੰਡਕ ਹੁੰਦੀ ਨਾ ਉਹਦੇ ਵਿੱਚ ਹਾਂ, ਉਹੀ ਨਾ ਲੱਸੀ ਦਿਓ ਠੰਡੀ
ਠੰਡੀ ਤੋਂ ਕਿਉਂਕਿ ਬੱਚੇ ਦੀ ਤਸੀਰ ਤਸੀਰ ਠੰਡੀ ਹੋ ਜਾਂਦੀ ਏ ਜਵਾਕਾਂ ਦੇ ਸਰੀਰ ਦੀ, ਫੇਰ ਆਪੇ ਹੀ ਉਬਲਦੇ ਤਾਂ ਹੁਣ ਤੁਸੀਂ ਦੇਖੋ ਛੋਟੇ ਛੋਟੇ ਬੱਚਿਆਂ ਦੇ ਬੀ ਪੀ, ਬਲੱਡ ਪ੍ਰੈਸ਼ਰ ਐ ਹਾਈ ਹੋ
ਹਾਂਜੀ ਹਾਂਜੀ ਉਹੀ ਨਾ, ਇਹ ਤੁਹਾਨੂੰ ਪਤਾ ਇਹ ਚੀਜ਼ਾਂ ਮਤਲਬ ਮਤਲਬ ਬੱਚੇ ਸਾਡੀ ਉਮਰ ਦੇ ਬੰਦਿਆਂ ਨੂੰ ਚਾਲੀ ਤੋਂ ਜਾਂ ਪੈਂਤੀ ਚਾਲੀ, ਪੈਂਤੀ, ਪੰਜਾਹ, ਸੱਠ ਦੀ ਉਮਰ ਤੋਂ ਬਾਅਦ ਵਿੱਚ ਬਿਮਾਰੀਆਂ
ਹਾਂਜੀ, ਅੱਜ ਕੱਲ੍ਹ ਤਾਂ ਛੋਟੇ ਛੋਟੇ ਬੱਚਿਆ ਨੂੰ ਉਹੀ ਨਾ ਜੀ ਮਾਵਾਂ ਧਿਆਨ ਵੀ ਨੀ ਕਰਦੀਆਂ ਮੋਡਰਨ ਸਮਾਂ ਹੈ ਜੀ ਮਾਵਾਂ ਨੂੰ ਐ ਕਿ ਅਸੀਂ ਆਪਦੇ ਹਾਂ ਆਪ ਨੂੰ ਸਵਾਰ ਲਈਏ
ਬਸ-ਬਸ ਸਈ ਏ ਨਾ ਉਹੀ ਨਾ, ਜੇ ਬੱਚਾ ਜੰਮਿਆ ਤੇ ਮੈਂ ਕਹਿ ਨੀ ਬੱਚੇ ਨੂੰ ਅੱਛੀ ਤਰ੍ਹਾਂ ਪਰਵਰਿਸ਼ ਵੀ ਕਰੋ, ਬੱਚੇ ਦਾ ਪਾਲਣ ਪੋਸ਼ਣ ਵੀ ਅੱਛਾ ਕਰੋ, ਬੱਚੇ ਦਾ ਖਾਣ ਪਾਣ ਅੱਛਾ ਰੱਖੋ।
ਬਿਲਕੁੱਲ ਸਈ ਗੱਲ ਐ ਤੁਹਾਡੀ ਹਾਂਜੀ। ਹੋਰ-ਹੋਰ ਦੱਸੋ ਠੀਕ ਏ ਬੱਚੇ ਤਾਹਡੇ?
ਸਭ ਵਧੀਆ ਜੀ, ਸਭ ਠੀਕ ਠਾਕ ਵਧ
ਹਾਂ ਨਹੀਂ ਟਿੱਕੀ ਵਾਲੀ ਚੀਜ਼ ਤਾਂ ਤੁਸੀਂ ਮੈਨੂੰ ਬੜੀ ਵਧੀਆ ਦੱਸੀ ਮੈਂ ਤਾਂ ਆਪ ਅਜ ਨਾ ਸਵੇਰੇ ਕੱਲ ਨਾਸ਼ਤੇ 'ਚ ਬੱਚੇ, ਹਾਂ ਪੀਜ਼ਾ ਵਾਲੀ ਤਾਂ ਦੇਖੋ ਜੀ ਜਿਹੜਾ ਬਾਜ਼ਾਰ ਉਹ ਲਿਆਣੇ ਇੱਕ ਤਾਂ ਉਹ ਮੈਦੇ ਦਾ, ਇੱਕ ਉਹਦੇ ਵਿੱਚ ਉਹ ਦੇਖੋ ਚੂ ਚਿੱਟੀ ਜੀ ਮਯੋਨਿਸ ਜੀ ਪਾਉਂਦੀ ਹੈ ਨਾ ਉਹ ਕਿੰਨੀ ਨੁਕਸਾਨਦਾਇਕ ਬਚੇ, ਆਪਾਂ ਤਾਂ ਦਹੀਂ
ਨਵਸ਼ ਅੱਛਾ ਅੱਛਾ
ਨਾਲੇ ਤਾਕਤ ਵਾਲੀ ਚੀਜ਼ ਨਾਲੇ ਬਚੇ
ਦਹੀਂ ਦੇ ਵਿੱਚ ਮਤਲਬ ਸਬਜ਼ੀਆਂ ਚੋਪਿੰਗ ਕਰਕੇ ਪਾ ਦਿੰਦੇ ਹੋ ਵੋਗੇ ਦਈ ਦੇ ਵਿੱਚ ਹਲਕੀ-ਹਲਕੀ ਸਬਜ਼ੀਆਂ, ਹਾਂ ਹੈਲ ਦੇਖੋ ਬੱਚੇ ਦੇ ਅੰਦਰ ਹੈਲਦੀ ਚੀਜ਼ ਚਲੀ ਗ ਅਦਰ ਹਾਂ, ਤੁਹਾਡੇ ਨਾਲ ਵੀ ਜ ਸਤਿ ਸ੍ਰੀ ਅਕਾਲ